ਹਾਂ, ਸਤ ਸ੍ਰੀ ਅਕਾਲ ਭੈਣ ਜੀ। ਕੀ ਹਾਲ ਚਾਲ ਏ? ਬਸ। ਬਸ। ਪਰੋਣੇ ਆਏ ਹੋਏ ਨੇ, ਬੈਠੇ ਦੇ ਆ ਹਾਂ। ਵ ਵੈਸੇ ਘੁੰਮਣ- ਫਿਰਨ ਹਾਂ, ਹਾਂ ਬਸਾਂ ਅ ਰੋਟੀ। ਫੇਰ ਬਨਾਏ। ਮੈਂ ਕਿਹਾ ਚੱਲ ਰੋਟੀ ਪਾਨੀ ਤਿਆਰ ਅੱਜ ਅਸੀਂ ਦਾਲ ਬਵਾਈ ਗਏ ਮਾਹ- ਛੋਲਿਆਂ ਦੀ। ਨਾਲ ਪਨੀਰ ਦੀ ਭੁਰ ਜੀ ਹਾਂ। ਭਿੰਡੀਆਂ ਨਾਲ ਆਪਣਾ ਰਾਇਤਾ ਸੀ, ਚਾਵਲ ਸੀ ਮਟਰਾਂ ਵਾਲੇ ਤੇ ਹਾਂ।
ਅੱਛਾ, ਅੱਛਾ।
ਹੂੰ।
ਠੀਕ ਹੈ, ਠੀਕ ਹੈ। ਹੋਰ, ਬਸ ਵਧੀਆ ਗਰਮੀ ਬੜੀ ਕੀਤੀ ਕੀ ਦੀ ਏ?
ਹੂੰ ਹਾਂ। ਤੇ ਗਰਮੀ ਐਈ ਬੜੀ ਏ। ਏਥੇ ਸਾਡੇ ਸ਼ਹਿਰ ਬੜੀ ਗਰਮੀ ਪੈਂਦੀ ਪਈ। ਮੀਂ ਪੈਂਦਾ ਈ ਨੀ ਪਿਆ। ਨਾ ਬਿਲੁਲ ਕਰਦਾ ਵੀ ਜਿੱਥੇ ਬੇਅ ਗੇ ਆਂ। ਉੱਥੇ ਬੇਅ ਗੇ ਬਸ।
ਬਸ-ਬਸ ਓਹੀ ਨਾ ਦਿਲ ਈ ਨੀ ਕਰਦਾ। ਪਾਣੀ- ਪੀ ਵੀ ਜਾਓ ।ਪਾਣੀ ਪੀ ਵੀ ਜਾਓ ।ਬਸ ਆਹੀ ਕੁਛ ਹੁੰਦਾ ਪਿਆ।
ਪਾਣੀ ਪੀ-ਪੀ ਟੇਡ ਭਰੀ ਜੋ।
ਬੋਤ -ਸਈ ਗੱਲ ਆ। ਜ੍ਗਾ-ਜਗ੍ਹਾ ਅੱਜ- ਛਬੀਲਾਂ ਵੀ ਲੱਗੀ ਦੀਆਂ ਬਥੇਰੀਆਂ।
ਹਾਂ ਏਥੇ ਬੜੀਆਂ ਸਾਡੇ- ਸ਼ੈਰ 'ਚ ਤੇ ਲੱਗੀਆਂ ਹੋਈਆ। ਚੰਗਾ -ਹਾਂ ਸ਼ੈਰ 'ਚ ਛਬੀਲ ਲਗੀ ਪਰ ਅਸੀ ਜ- ਸ਼ੂਗਰ ਵਾਲੇ ਪੇਸ਼ੰਟ ਨੀ ਨਾ ਪੀ ਸਕਦੇ।
ਹਾਂ ਉਹ ਤਾਂ ਹੈਗਾ ਈ ਸ਼ੂਗਰ ਵਾਲੇ ਨੀ ਪੇ ਸਕਦੇ। ਸਈ ਗੱਲ ਐ।
ਨਿੰਬੂ ਪਾਣੀ ਲਾ ਲੈ ਨਾ ਓ ਖਰਾ ।ਹਾਂ ਬੰਦਾ ਸਾਰੇ ਪੀਦੇਂ। ਹਾਂ ਨਈ ਦੋ ਵਰੀ ਬੰਦਾ ਦੋ ਬਣਾ- -ਨਮਕ ਅਲਾ ਬਣਾ ਲਵੇ ਇਕ ਮਿਠ- ਮਿੱਠਾ ਬਣਾ ਲੈਣ। ਛਬੀਲ ਈ ਲਾਂਦੇ ਨੇ। ਜਾਂ ਲਾਈਟ ਮਿੱਠਾ ਰੱਖਣ ਤਾ ।ਹੋਰ ਤੁਸੀ ਸੁਣਾਓ ਤੁਆਡੇ ਨੀ ਪਰੋਣੇ ਪਰਾਣੇ ਆਏ। ਚਲਗੇ ਤੁਆਡੇ। ਅੱਛਾ- ਅਛਾ -ਅੱਛਾ। ਅੱਛਾ। ਛੁਟੀਆਂ ਜੂ ਹੋਈਆਂ।
ਹਾਂ ਛੁੱਟੀਆਂ ਨੇ ਕੀ ਕਰੇ ਏਹੀ ਕੁਛ ਚੱਲਦਾ ਪਿਆ ਬਸ। ਕੋਈ ਆਇਆ ਕੋਈ ਗਿਆ। ਬੱਸ -ਬੱਸ ਆਹੀ ਹੁੰਦਾ ।ਕੇਂਦੇ ਟ੍ਰੇਨਾਂ 'ਚ ਰਸ਼ ਵੀ- ਬੜੇ ਨੇ। ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਹੁਣ ਰਸ਼ ਈ ਹੋਣੇ।
ਹਾਂ- ਟ੍ਰੇਨਾਂ ਚ ਰਸ਼ ਈ ਨੇ ਹੁਣ ਬਸ। ਵੈਸੇ ਵੀ ਹੁਣ ਆਮ ਜਦੋਂ- ਮਰਜ਼ੀ ਚੱਲ ਜਓ ਰਸ਼ ਹੁੰਦੇ ਈ ਹੁੰਦੇ ਨੇ।
ਰਸ਼ ਹੁੰਦੇ ਈ ਹੁੰਦੇ ਆ ।ਓਦਾਂ ਵੀ ਤੀਰਥ ਸਥਾਨ ਤੇ ਕਿਧਰੇ ਚੱਲ ਜਓ ਅੰਮਬਰਸਰ ਚੱਲ ਜਓ- ਜੋ ।ਹੋਰ ਵੀ ਸਾਈਡ ਚੱਲ ਜੋ ਮੰਦਿਰ, ਗੁਰਦੁਆਰੇ ਸਾਰੇ ਪਾਸੇ ਰਸ਼ ਈ ਐ। ਬਹੁਤ ਦੁਨੀਆਂ ਤੁਰੀ ਪਈ ਐ।
ਇਨਾ ਰਸ਼ ਏ ਨਾ। ਤੁਸੀ ਚਲ 'ਚੋ ਜਦੋਂ ਮਰਜ਼ੀ- ਚੱਲ ਜਾਓ, ਚਾਹੇ ਗਰਮੀ
ਹਾਂ, ਉੱਥੇ ਤੇ ਚੌਵੀ ਘੰਟੇ ਹੀ
ਰੱਸ਼ ਹੀ ਮਿਲੇਗਾ, ਹਾਂ । ਉੱਥੇ ਬਹੁਤ-ਬਹੁਤ ਏਡ ਬਹੁਤ ਦਿੰਦੇ ਆ, ਮੱਥਾ ਵੀ ਟੇਕਣ ਚ, ਹਾਂਜੀ ਵੇਖਿਆ ਸੀ ਤੇ, ਜਾਣਾ ਅਸੀ, ਹਾਂ ਸੋਚਦੇ ਪਏ ਜਾਣ ਵਾਸਤੇ ਸ਼ੁਕਰਾਂਨਾ ਕਰਨਾ ਜਾਣਾ ਹੈ, ਹਾਂ ਮੈਂ ਇੱਥੇ ਲਾਏ ਸੀ ਆਪਣੇ ਸ਼ਹਿਰ ਚ ਦੁਪਹਿਰੇ। ਹਾਂ, ਇਥੇ ਲਾਏ ਸੀ, ਉਹ ਫਿਰ ਮੈਂ ਕਿਹਾ ਚੱਲ ਸ਼ੁਕਰਾਨਾ ਉੱਥੇ ਦੇ ਕੇ ਆਵਾਂਗੇ। ਹਾਂਜੀ ਦਰਬਾਰ ਸਾਹਿਬ, ਬਸ ਜਾਇਆ ਹੀ ਨੀ ਗਿਆ, ਸਾਲ ਹੋ ਗਿਆ ਏ । ਹਾਂ ਬਸ ਜਾ ਹੀ ਨਹੀਂ ਹੁੰਦਾ । ਸਾਲ ਹੋ ਗਿਆ ਸੁੰਨਾ। ਇੱਕ ਜਾ ਨੀ ਹੁੰਦਾ ਬਈ ਮੇਰੇ ਚਲੌ ਸ਼ੁਕਰਾਨਾ ਕਰ ਆਵਾਂ । ਹਾਏ ਗਰਮੀ ਵੇਖ ਕੇ ਨਹੀਂ ਜਾਇਆ ਜਾਂਦਾ, ਸਰਦੀ ਹੋਵੇ ਠੰਡ ਵੇਖ ਕੇ ਨਹੀਂ ਜਾਇਆ ਜਾਂਦਾ।
ਸਹੀ ਗੱਲ ਆ, ਅਸੀਂ, ਮੈਂ ਵੀ ਚੁੱਪ, ਮੈਂ ਤੇ ਮੈਂ ਵੀ ਉੱਥੇ ਹੀ ਕੱਟਣ ਗਈ ਸੀ, ਬਾਬਾ ਸ਼ਹੀਦਾਂ ਸਿੰਘ ਜੀ ਦੇ, ਹਾਂ ਉੱਥੇ ਹੀ ਕੱਟੇ ਮੈਂ
ਹਾਂ, ਅੱਛਾ-ਅੱਛਾ, ਹਾਂ ਜਾਣਾ ਮੈਂ ਕਿਹਾ ਥੋੜਾ ਸਲਾਹ ਬਣਾਂਦੇ ਕਿਸੇ ਨਾਲ, ਹੁਣ ਕਿਸੇ ਨੂੰ ਕਿਹਾ ਤੇ ਆ ਮੈਂ ਕਿਹਾ ਮੈਨੂੰ ਨਾਲ ਲੈ ਜੀਂ, ਹੁਣ ਇਹਨਾਂ, ਜੈਂਟ ਨੂੰ ਛੁੱਟੀ ਨੀ ਹੁੰਦੀ, ਮਤਲਬ ਬੱਚਿਆਂ ਨੂੰ ਵੈਸੇ ਸਕੂਲ ਹੁੰਦੇ ਨੇ
ਉੱਥੇ ਤੇ ਇੱਕ ਦਿਨ ਨਾ ਪਹਿਲੇ ਹੀ ਜਾ ਕੇ ਫਾਇਦਾ, ਪਤਾ ਕ ਕਿਉਂ ਐਤਵਾਰ 'ਤੇ ਰ ਜ, ਪੈਰ ਰੱਖਣ ਨੂੰ ਜਗ੍ਹਾ ਨੀ ਹੁੰਦੀ।
ਜਗਾ ਨੀ ਹੁੰਦੀ ਹਾਂ, ਉਹੀ ਨਾ ਅ ਅਸੀਂ ਕੈਂਦੇ ਹਾਂ ਚੱਲ ਕਿਸੇ ਨਾਲ ਸਾਥ ਨਾ ਜਾਈਏ, ਇੰਨਾ ਪਤਾ ਵੀ ਨੀ ਨਾ ਮੈਨੂੰ।
ਹਾਂ ਉਹ ਜਿਹੜਾ ਜਾਨ ਵਾਲਾ ਬੰਦਾ ਹੋਵੇ ਨਾ ਉੱਥੇ ਜਾਂਦਾ ਹੋਵੇ ਰੂਟੀਨ ਫੇਰ ਬੰਦਾ, ਹਾਂ ਉਹਨੂੰ ਪਤਾ ਹੁੰਦਾ। ਸਹੀ ਗੱਲ ਆ। ਉੱਥੇ ਤੇ ਬਹੁਤ ਮਾਨਤਾ ਵੀ ਬਹੁਤ ਹੋ ਗਈ ਹੈ, ਲੋਕਾਂ ਦੀ ਬਹੁਤ ਮਨੋਕਾਮਨਾ ਪੂਰੀਆਂ ਹੋਈਆਂ ਨੇ। ਅੱਛਾ।
ਹਾਂ, ਇਧਰਲੇ ਪਾਸੇ ਜਾ ਈ ਨੀ ਹੁੰਦਾ ਨਾਲੇ ਹੋਰ ਪਾਸੇ ਜਾਈਦਾ ਫੇਰ ਚੱਲੇ ਪਾਸ ਬਣੀ ਸੁਵਿਧਾ ਐ ਹਾਂ ।ਪਰ ਪੂਰਨਮਾਸ਼ੀਆਂ ਵੀ ਲਾਈਆਂ ਸੀ। ਤੇ ਉਹ ਮੈਂ ਸਗੋਂ ਹ ਮੇਰੀਆਂ ਉਹ ਪਿਛਲੇ ਮਹੀਨੇ ਹੀ ਹੋਈਆਂ।
ਪੂਰਨਮਾਸ਼ੀਆਂ ਕਿੱਥੇ ਲਾਈਆਂ ਸੀ।
ਮੈਂ ਨਾਨਕਸਰ ਲਾਈਆਂ ਸੀ। ਪੂਰਨਮਾਸ਼ੀ। ਹਾਂ, ਮੈ ਫੇਰ ਉਥੇ ਲਾਈਆਂ ਸੀ।ਹਾਂ, ਨਹੀਂ ਇੱਕ ਦਿਨ ਪਹਿਲੇ ਜਾਂਦੇ ਸੀ। ਹਾਂ, ਇੱਕ ਦਿਨ ਪਹਿਲੇ ਜਾਂਦੇ ਸੀ ਰਾਤੀ ਪਹੁੰਚ ਜਾਂਦੇ ਸੀ।ਹੋਰ ਹੋਵੇ ਤਾਂ ਫੇਰ ਉੱਥੇ ਰਾਤ ਰਹਿ ਕੇ ਤੇ ਸਵੇਰੇ ਫੇਰ ਅਸੀਂ ਸੱਤ ਵਜੇ ਨਿਕਲ ਆਂਦੇ ਸੀ।
ਅੱਛਾ, ਅੱਛਾ।
ਤੱਕ ਆਪਣੇ ਘਾਰ ਆ ਜਾਂਦੇ ਸੀ।
ਠੀਕ ਹੈ। ਠੀਕ ਹੈ। ਠੀਕ ਹੈ। ਅਸੀਂ ਵੀ ਦੇਖਿਆ ਨੀ ਹੋਇਆ ਓਦਾਂ ਸੁਣਿਆ ਬੜਾ ਹੋਇਆ ਕਿ ਵੀ ਬੜੀ ਦੁਨੀਆ ਓਥ ਉਥੇ ਵੀ ਜਾਂਦੀ ਹੈ। ਪੂਰਨਮਾਸ਼ੀ ਲਗਾਉਂਦੇ ਆ ਲੋਗ। ਉੱਥੇ ਵੀ ਕਹਿੰਦੇ ਬੜੀ ਮਾਨਤਾ ਵੇ। ਆਹ ਸੁਣਿਆ ਉੱਥੇ ਪਰ ਸ਼ਾਦ ਨੀ ਚੜ੍ਹਦਾ ਨਾ
ਹੂੰ, ਹੂੰ। ਉੱਥੇ ਪਰ ਪੈਸੇ ਨਹੀਂ ਚੜ੍ਹਦੇ ਪ੍ਰਸ਼ਾਦ ਚੜ੍ਹਦਾ ਪੈਹੇ ਨਹੀਂ ਚੜ੍ਹਦੇ। ਹਾਂ, ਉੱਥੇ ਗੋਲਕਾਂ ਨੀ ਹੈਗੀਆਂ ਬਣਾਈਆਂ
ਅੱਛਾ, ਅੱਛਾ।
ਹਾਂ, ਤੇ ਗੋਲਕਾਂ ਨੀ ਬਣਾਈਆ ਹੋਈਆਂ। ਮੱਥਾ ਟੇਕਣੇ ਆ ਨਾ ਫੇ ਪੈਸ ਚਡਾਂਦੇ ਨੇ ਓ ਉੱਥੇ ਨੀ ਹੈ। ਉੱਥੇ ਤੁਹਾਨੂੰ ਮਿਸ਼ਰੀ ਦਾ ਪ੍ਰ ਪ੍ਰਸ਼ਾਦ ਮਿਲੇਗਾ। ਹਾਂ, ਧਾਗੇ ਆਲੀ ਮਿਸ਼ਰੀ ਨੀ, ਹਾਂ, ਉਹਦਾ ਪ੍ਰਸ਼ਾਦ ਮਿਲੇਗਾ, ਹਾਂ।
ਠੀਕ ਏ, ਠੀਕ ਏ। ਚੜਦੀ ਫੇਰ ਉਹੀ ਹੋਣੀ। ਧਾਗੇ ਵਾਲੀ ਮਿਛਰੀ ਚੜਦੀ ਹੋਣੀ ਫ
ਉਹਥੇ ਫਰੂਟ ਚੜਦਾ ਏ। ਆਪਣੀ ਮਰਜ਼ੀ ਤੁਸੀਂ ਚਾਹ ਆਲੇ ਲੰਗਰ ਤੇ ਰਸ ਦੇ ਆਓ, ਬ੍ਰੈਡ ਦੇ ਆਓ, ਬਿਸਕੁਟ ਦੇ ਆਓ। ਉਹ ਵੱਖਰੇ ਏ, ਹਾਂ। ਫੇਰ ਤੁਸੀਂ ਬਾਬਾ ਜੀ ਕੋਲੋਂ ਫਰੂਟ ਲੈ ਜਾਓ ਕੇਲੇ ਹੁੰਦੇ ਨੇ ਸੰਤਰੇ ਹੁੰਦੇ ਨੇ ਹਾਂ ਜੋ ਮਰਜੀੀ ਲੈ ਜਾਓ ਹਾਂ ਮਿਠਾਈ ਲੈ ਜਾਓ ਹਾਂ ਉਹ ਚੜਦੀ ਉੱਥੇ ਮਿਲਦੀ ਹੈ ਨਾ ਹਾਂ ਨਾ ਬੜਾ ਵਧੀਆ ਹੈ ਬਹੁਤ ਵਧੀਆ ਹੈ ਹਾਂ ਹਾਂ ਰਹਿਣ ਨੂੰ ਕਮਰਾ ਮਿਲ ਜਾਂਦਾ ਕਿਰਾਏ ਜਾਂਦਾ ਤਿੰਨ ਸੌ ਰੁਪਏ ਕਰਾਇਆ ਇੱਕ ਰਾਤ ਦਾ ਹਾਂ ਜੇ ਤੁਸੀਂ ਫ੍ਰਰੀ ਵਾਲਾ ਲੈਣਾ ਉਹ ਤੁਹਾਨੂੰ ਫਰਰੇ ਗੁਰਦੁਆਰੇ ਨੂੰ ਮਿਲ ਜਾਗਾ
ਅੱਛਾ ਉਹ ਗੁਰਦੁਆਰੇ ਮਿਲੇਗਾ ਹਮ ਰ ਪ੍ਸਨਲ ਲੈਣਾ ਤੇ ਉਹ ਫਿਰ ਤੁਹਾਨੂੰ ਬਾਹਰੋ ਮਿਲੇਗਾ ਨਾ ਗੁਰਦੁਆਰੇ ਦਾ
ਹਾਂ
ਅੱਛਾ ਓਾਂ ਤਿੰਨ
ਨਹੀਂ ਤਿੰਨ ਸੌ ਰੁਪਏ ਵਾਲਾ ਵ ਉਹ ਫਰੀ ਵਾਲਾ ਵੇ ਸਰਾਵਾਂ ਬਣਿਆ ਇੱਕ ਸਰਾ ਹੈਗੇ ਉਹਨਾਂ ਦੀ ਇੰਦੋਰ ਵਾਲਿਆਂ ਦੀ ਉੱਥੇ ਤੁਹਾਨੂੰ ਫ੍ਰਰੀ ਮਿਲ ਜਏਗਾਾਂ
ਅੱਛਾ ਇੰਦੋਰ ਵਾਲਿਆਂ ਦੀ ਕਹਿਣਾ ਪੈਂਦਾ ਹੈਗਾ ਪੁੱਛਣਾ ਪੈਂਦਾ ਹੈਗਾ ਇੰਡੋਰ ਵਾਲਿਆਂ ਦੀ ਕਿਹੜੀਏ
ਹਾਂ ਸੁਣਾ ਉਹ ਮੇਰੇ ਦੱਸ ਦਿੰਦੇ ਨੇ ਹ ਦੋਰ ਵਾਲਿਆਂ ਦੀ ਸਰਾਾਂ ਵ ਉੱਥੇ ਤੁਹਾਨੂੰ ਕਮਰਾ ਪਾਣਾ ਦੱਸ ਦਿੰਦੇ ਆ ਤੇ ਉਥੇ ਤੁਸੀਂ ਰ ਜੇ ਤੁਸੀਂ ਸੇਫਲੀ ਰਹਿਣਾ ਚਾਹੁੰਦੇ ਹੋ ਫੇਰ ਤੁਸੀਂ ਆਪਣਾ ਕਿਰਾਏ ਤੇ ਲੈਲੋ ਵੀ ਜੇ ਬੰਦਾ ਸੇਫ ਰਹਿਣਾ
ਅੱਛਾ ਅੱਛਾ ਹਾਂ ਹਾਂ ਹਾਂ ਹਾਂ ਆਪਣਾ ਚਲੋ ਬੰਦਾ ਜਿਵੇਂ ਘੁੰਮਣਾ ਫਿਰਨਾ ਹੁੰਦਾ ਬੰਦਾ
ਹਾਂ ਉਹ ਤੁਸੀਂ ਆਪਣਾ ਰੈਂਟ ਤੇ ਲੈ ਹਾਂ ਉਹ ਰੈਂਟ ਤੇ ਮਿਲੇਗਾ ਜਿਹੜਾ ਸਰਾਂ ਚ ਮਿਲ ਹਾਂ ਹਾਂ ਜਿਹੜਾ ਸਰਾਂ ਚ ਮਿਲੇਗਾ ਉਹ ਤੁਹਾਨੂੰ ਜਿਵੇਂ ਬੰਦੇ ਵੱਡਾ ਹਾਲ ਹੁੰਦਾ ਬਈ ਉੱਥੇ ਜਨਾਨੀਆਂ ਬੰਦੇ ਸਮਮੇ ਐਵੇ ਆਪਣਾ ਸਮਾਨ ਦਾ ਧਿਆਨ ਨਹੀਂ ਰੱਖ ਸਕਦੇ ਹਾਂ ਇੰਝ ਰਹਦੇ ਨੇ ਉੱਥੇ ਸ ਨਾ ਨਾ ਮਾਰਕੀਟ ਨੀ ਹੈ ਕਸਬਾ ਜਿਹਾ ਹੀ ਹੈ ਛੋਟਾ ਜਿਹਾ।
ਅੱਛਾ ਕਸਬਾ ਈ ਹੈ। ਅੱਛਾ ਪਿੰਡ ਚ ਹੀ ਉਹਣੀ ਹੈ।
ਹਾਂ ਪਿੰਡ ਏ ਨਾ। ਉੱਥੇ ਇਨਾਂ ਨੀ ਦੁਕਾਨਾਂ ਬਸ ਪੂਰਨਮਾਸ਼ੀ ਵਾਲੇ ਦਿਨ ਹੀ ਲੱਗਦੀਆਂ ਨੇ।
ਅੱਛਾ-ਅੱਛਾ ਪੂਰਨਮਾਸੀ ਵਾਲੇ ਦਿਨ ਫਿਰ ਰਾਸ਼ ਹੁਂਦਾ ਹੋਣਾ ਫਿਰ ਜ਼ਿਆਦਾ ਉੱਥੇ ਹੇਨਾ ਦੁਨੀਆਂ
ਵੈਸੇ ਅੱਗੋਂ ਪਿੱਛੋਂ ਇੰਨੀ ਰੋਨਕ ਨੀ ਹੁੰਦੀ।
ਅੱਛਾ-ਅੱਛਾ!
ਅੱਗੋਂ ਪਿੱਛੋਂ ਜੇ ਵੈਸ ਵੀ ਕੋਈ ਜਾਂਦੀ ਨੀ ਸੰਗਤ ਘੱਟ ਜਾਂਦੀ ਹੈ। ਪੂਰਣ ਮਾਸ਼ੀ ਤੇ ਇਹ ਮੇਲ ਹੂਂ ਹੁੰਦੀ ਏ ਰੋਨਕ।
ਕਈ ਵਾਰੀ ਮਹੀਨੇ ਚ ਦੋ ਵੀ ਆ ਜਾਂਦੀਆਂ ਨਾ ਪੂਰਨਮਾਸ਼ੀਆਂ ਕਿ
ਹਾਂ ਨਹੀਂ ਇਹ ਮਹੀਨੇ ਦੋ ਆਈਆਂ ਸੈਹਦ। ਓ ਇੱਕ ਆਈ ਸੀ ਇੱਕ ਮਈ ਦੀ ਇੱਕ ਆਈ ਇੱਕ ਇੱਕ ਤੀਹ ਮਈ ਵੀ ਆਈ ਸੀ।
ਅੱਛਾ ਫੇਰ ਮਹੀਨੇ ਚ ਦੋ ਵਾਰੀ ਵੀ ਜਾਣਾ ਪੈਂਦਾ ਹੋਏਗਾ ਨਾ ਫੇਰ ਜਿਵੇਂ
ਜਿੰਹਨਾਂ ਨੇ ਲਾਈਆਂ ਹੁੰਦੀਆਂ ਉਹ ਜਾਂਦੇ ਨੇ ਜਿਨਾਂ ਨੇ ਲ ਹਾਂ ਕਈ ਤਾਂ ਪਹਿਲੀ ਚ ਹੀ ਚਲੇ ਜਾਂਦੇ ਨੇ ਕਈ ਦੂਸਰੇ ਵੀ ਚੱਲੇ ਜਿੰਨੇ ਲਾਈਆਂ ਨੇ ਹੂੰ।
ਠੀਕ ਆ ਅੱਛਾ-ਅੱਛਾ! ਵਧੀਆ ਜਾਵਾਂਗੇ ਕਦੇ ਦੇਖ
ਹਾਂ ਨਹੀਂ-ਨਹੀਂ ਕਦੇ ਜਾਓ ਦੇ ਖ ਕੇ ਆਯੋ ਤੁਸੀਂ। ਬਹੁਤ ਵਧੀਆ ਬਣਿਆ ਹੋਇਆ ਗੁਰਦੁਆਰਾ ਬੜਾ ਸੋਹਣਾ ਬਣਿਆ ਦਾ। ਹਾਂ। ਹੂੰ ਬਹੁਤ ਸਣਾ ਗੁਰਦਆਰਾ ਬੜਾ ਵੱਡਾ ਗੁਰਦਆਰਾ।
ਠੀਕ ਹੈ ਜੀ ਤੇ ਫੇਰ ਉੱਥੇ ਕਮਰੇ ਬਿਸਤਰੇ ਬੁਿਸਤਰੇ ਭੈਣ ਜੀ ਮਿਲ ਜਾਂਦੇ ਆ
ਹਾਂ ਉਹਨਾਂ ਨੇ ਤੇ ਲਗੱ ਦੇ ਲਾਏ ਹੋਏ ਨੇ
ਅੱਛਾ ਅੱਛਾ
ਮੈਂ ਚ ਕੰਬਲ ਅ ਸ ਅ ਸ਼ੀਤ ਰੱਖੀਆਂ ਹੁੰਦੀਆਂ ਨੇ ਸਰਾਣੇ ਹੁੰਦੇ ਨੇ ਹਾਂ ਮਿਲ ਜਾਂਦੇ ਨੇ ਹਾਂ ਤਾਂ
ਤਾਂ ਉਹਦੇ ਨਾਲ ਹੀ ਜਾਵੇ
ਜਾਵੇ ਹਾਂ ਸਾਥ ਬਣ ਜਾਂਦਾ ਨਾਲੇ ਪਤਾ ਲੱਗ ਜਾਂਦਾ ਵਾਰੀ ਜਾਵੇ
ਹਾਂ ਉਹੀ ਨਾ ਜਿਹਨੂੰ ਪਤਾ ਹੋਵੇ ਨਾ ਪ੍ਰੋਪਰ ਕਿੱਥੋਂ ਕਮਰੇ ਮਿਲਦੇ ਦੇਖ ਉਥੇ ਰਹਿਣਾ ਬਹਿਣਾ ਹਨਾ ਸਾਰਾ ਹ ਬੰਦਾਂ ਉਹਦੇ ਨਾਲ ਜਾਵੇ
ਹਮ ਨੌਲੇਜ ਹੋਵੇ ਤੁਹਾਨੂੰ ਹਾਂ ਉਹੀ ਬਸ ਮੈਂ ਵੀ ਕਿਸੇ ਸਾਥ ਨਾਲ ਹੀ ਕ ਸਪੂਰਨ ਮਾਸ਼ਾਂ ਪੂਰੀਆਂ ਕਰਨ ਬਸ ਉਹਨਾਂ ਨੇ ਕਰਾ ਤੇ ਹਾਂ ਸਾਡੇ ਇਧਰੋਂ ਲੇਡੀਜ਼ ਸੀ ਨਾ ਪੰਜ ਚਾਰ ਜਾਣੀਆਂ ਮੈਂ ਉਹਨਾਂ ਨਾਲ ਹੀ ਜਾਂਦੀ ਸਾਂ
ਹਾਂ ਫੇਿਰ ਤਾਂ ਤੁਸੀਂ ਆਪਣਾ ਫਿਰ ਫਿਰ ਤਾਂ ਤੁਸੀਂ ਫਿਰ ਤਾਂ ਬੰਦਾ ਨਾ ਪਰਸਨਲ ਵੀ ਕਮਰਾ ਲੈ ਲੈਂਦਾ ਰਲ ਕੇ
ਹਾਂ ਅਸੀਂ ਪੰਜ ਜ ਜਾਣੀਏ ਪੰਜਾਹ ਪੰਜਾਹ ਰੁਪਏ ਪੈਂਦੇ ਸੀ ਤਿੰਨ ਸੌ ਦਾ ਕਮਰਾ ਲੈਂਦੇ ਸਾਂ ਹਾਂ ਉਹ ਅਸੀਂ ਉੱਥੇ ਨ ਨਾ ਧੋਣਾ ਆਪਣਾ ਸਮਾਨ ਰੱਖਣਾ ਫੇਿਰ ਆਪਣਾ ਗੋ ਮ ਰ ਮੱਥਾ ਟੇਕ ਆਉਣਾ ਸਮਾਨ ਤੇ ਨ ਨਾ ਚੁੱਕਣਾ ਪੈਂਦਾ ਇਹ ਹੁੰਦਾ ਹਾਂਜੀ ਚਲੋ ਹਾਂਜੀ ਠੀਕ ਹੈ ਭੈਣ ਜ ਸਤਿ ਸ੍ਰੀ ਅਕਾਲ ਭੈਣ ਜ ਸਤਿ ਸ੍ਰੀ ਅਕਾਲ